ਹੈਲੋ
ਸਾਸਰੀ ਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੋਰ ਕਿਵੇਂ ਓ?
ਵਧੀਆ ਜੀ ਤੁਸੀਂ ਦੱਸੋ।
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ?
ਬਸ ਤੁਸੀਂ ਦੱਸੋ।
ਅੱਛਾ, ਬਸ ਅਸੀਂ ਵੀ ਬੈਠੇ ਸੀ, ਮੈਂ ਕਿਹਾ ਚਲੋ ਭਾਜੀ ਨੂੰ ਕੋੋਲ ਕਰਕੇ ਵੇਖਦਾ ਵਾਂ।
ਹਾਂਜੀ-ਹਾਂਜੀ
ਹੋਰ ਕੀ ਕਰ ਰਹੇ ਸੀ ਤੁਸੀਂ?
ਬਸ ਘਰ ਜਾਣ ਲੱਗਾ ਮੈਂ।
ਅੱਛਾ-ਅੱਛਾ ਬਾਹਰ ਆਏ ਸੀਗੇ ਕਿਤੇ?
ਹਾਂ-ਹਾਂ ਬਾਰ ਆਊਗਾ।
ਅੱਛਾ-ਅੱਛਾ।
ਹਾਂ
ਹੋਰ ਦੱਸੋ ਕਿਤੇੇ ਘੁੰਮਣ ਆਏ ਸੀ?
ਨਹੀਂ-ਨਹੀਂ ਬਸ ਗੱਡੀ ਪਾਰਕ ਕਰਣ ਆਇਆ ਸੀ ਉੱਥੇ ਪਾਰਕਿੰਗ ਚ।
ਅੱਛਾ-ਅੱਛਾ, ਚਲੋ ਵਧੀਆ ਗੱਲ ਏ, ਹੋਰ ਦੱਸੋ ਹੋਰ। ਘਰ ਸਭ ਵਧੀਆ ਨੇ?
ਹਾਂਜੀ ਘਰ ਸਬ ਵਧੀਆ ਤੁਸੀਂ ਦੱਸੋ।
ਬਸ ਏਥੇ ਵੀ ਸਭ ਵਧੀਆ ਨੇ। ਤੇ ਅੱਜ ਤੇ ਬਹੁਤੀ ਬਹੁਤੀ ਗਰਮੀ ਹੋਈ ਆ ਅੱਜ।
ਹਾਂ ਗਰਮੀ ਬਹੁਤ ਐ ਬਸ।
ਹੂੰ।
ਕੱਲ ਫੇਰ ਤੋਂ ਮੌਸਮ ਠੀਕ ਹੋ ਗਿਆ ਸੀ ਹੁਣ ਫੇਰ ਗਰਮੀ ਹੋਈ ਏ।
ਹਾਂ ਤੇ ਅਸੀਂ ਅੱਜ ਸਫ਼ਾਈ ਕੀਤੀ ਐ ਓਤੋਂ ਛੱਤ ਤੇ ਬਹੁਤਾ ਗੰਦ ਪਿਆ ਸੀ ਨਾ ਪਿਛਲੇ ਦਿਨਾਂ ਚ ਮੀਂਹ ਵਗੈਰਾ ਆਇਆ ਸੀ ਨਾ ਤੇ ਸਾਡੇ ਘਰ ਦੇ ਬੈਕ ਸਾਈਡ ਜੇੜਾ ਹੈਗਾ ਨਾ ਨਿੰਮ ਦਾ ਪੇੜ ਹੈਗਾ। ਤੇ ਓਦੇ ਪੱਤੇ ਵਗੈਰਾ ਸਾਰੇ ਮਤਲਬ ਬਹੁਤ ਗੰਦ ਪੈ ਰਿਆ ਸੀ ਤੇ ਓਤੇ ਸਫ਼ਾਈ ਵਗੈਰਾ ਕੀਤੀ ਸੀ। ਹੂੰ, ਹੋਰ ਦੱਸੋ ਤੁਸੀਂ? ਹੈਲੋ।
ਆਪਾਂ ਵੀ ਘਰ ਦੀ ਸਫ਼ਾਈ ਕੀਤੀ ਆ ਅੱਜ, ਹਾਂ। ਘਰ ਸੀ ਸਾਰੇ ਮੈਂ ਕਿਹਾ ਚਲੋ ਸਫ਼ਾਈ ਵਗੈਰਾ ਕਰ ਲਈਏ ਫੇਰ।
ਹੂੰ-ਹੂੰ, ਐਹ ਤੇ ਹੈ। ਅਸੀਂ ਵੀ ਬਸ ਸਫ਼ਾਈ ਕੀਤੀ ਸੀ ਵੇਹੜਾ ਧੋਤਾ ਸੀ। ਪਾਈਪ ਲਗਾ ਕੇ ਤਾਜ਼ਾ ਪਾਣੀ ਆ ਰਿਹਾ ਸੀ ਨਾ।
ਹਾਂ-ਹਾਂ।
ਹੂੰ, ਤੇ ਕੀਤਾ ਸੀ।
ਅਸੀ ਵੀ ਸਾਰੇ ਸਫ਼ਾਈ ਕੀਤੇ ਕਮਰੇ ਵਗੈਰਾ ਸਾਰੇ ਸਾਫ਼ ਕਰਤੇ। ਬਸ ਇੱਕ, ਇੱਕ ਕਮਰਾ ਰਹਿ ਗਿਆ। ਵੇਹੜਾ ਵਗੈਰਾ ਰਹਿ ਗਿਆ ਓ ਮੈਂ ਦੇਖ ਕੱਲ ਦੇਖਦੇ ਆ ਕੱਲ ਕਰ ਦਾਂਗੇ ਆਪਾ।
ਹਾਂ ਅਸੀਂ ਵੀ ਬਸ ਸਾਰੇ ਕਮਰੇ ਸਾਫ਼ ਕਰ ਲਏ ਨੇ। ਹੁਣ ਅਸੀਂ ਰਾਮ ਨਾਲ ਬੈਠੇ ਆ।
ਬਹੋ ਵਧੀਆ, ਹੁਣ ਸਫ਼ਾਈ ਕਰਕੇ ਨਾ, ਹਾਂ। ਸਫ਼ਾਈ ਕਰਕੇ ਚਲੋ ਐਹ ਆ ਕਿ ਵੇਹਲੇ ਹੋ ਗਏ ਬਸ ਹੁਣ।
ਹਾਂ ਐਹ ਤੇ ਹੈ।
ਹਾਂ ਸਾਰੇ ਕੰਮ ਵਗੈਰਾ ਨਿਪਟ ਨਾ ਤਾ ਭਾਰੀ ਭੰਨ ਨੀ ਰਹਿੰਦਾ ਕੀ ਚਲੋ ਕੋਈ ਨੀ ਸਫਾਈ ਹੋ ਗਈ ਬਾਕ ਕੀ ਕੰਮ ਹੋ ਜਾਣਗੇ ਬਾਅ ਚ।
ਹਾਂਜੀ-ਹਾਂਜੀ, ਐਹ ਤੇ ਹੈ।
ਹਾਂ।
ਹੋਰ ਦੱਸੋ ਤੁਸੀਂ, ਕਿੱਦਾਂ ਚੱਲ ਰਹੀ ਐਸਟੱਡੀ ਵਗੈਰਾ ਤਾਡੀ?
ਸਟੱਡੀ ਵਗੈਰਾ ਠੀਕ ਚਲ ਰਹੀ ਐ ਬਸ ਕੁਛ ਟੈਮ ਜਾ ਨੀ ਰਿਹਾ ਤੀ ਮੈਂ ਅਕੈਡਮੀ।
ਅੱਛਾ-ਅੱਛਾ, ਕਿਉਂ?
ਬਸ ਵੈਸੀ ਜਾ ਨੀ ਰਿਹਾ ਸੀ ਤਬੀਅਤ ਵਗੈਰਾ ਖ਼ਰਾਬ ਸੀ ਮੇਰੀ ਵੀ। ਤੇ ਬਾਕੀ ਇੱਕ-ਦੋ ਪ੍ਰੋਬਲਮ ਹੋਰ ਸੀ ਤੇ ਬਸ ਓਸ ਕਾਰਨ ਜਾਈ ਨੀ ਰਿਹਾ ਸੀ ਮੈਂ।
ਅੱਛਾ-ਅੱਛਾ, ਕੇਹੜੀ ਅਕੈਡਮੀ ਜਾਂਦੇ ਓ ਰਾਧਾ ਕ੍ਰਿਸ਼ਨ? ਅੱਛਾ-ਅੱਛਾ, ਚਲੋ ਵਧੀਆ ਗੱਲ ਏ ਐਹ ਤੇ।
ਹਾਂ। ਹੋਰ ਤੁਸੀਂ ਕੇਹੜ
ਹੋਰ ਦੱਸੋ, ਕੀ ਕਹਿ ਰੇ ਓ?
ਮੈਂ ਕਿਹਾ ਤੁਸੀਂ ਕਿਹੜੇ ਅਕੈਡਮੀ ਜਾਂਦੇ ਓ?
ਮੈਂ ਵੀ ਓਸੇ ਅਕੈਡਮੀ ਚ ਆਵਾਂਗਾ।
ਅੱਛਾ, ਕਦੋਂ ਤੋਂ, ਅੱਛਾ-ਅੱਛਾ, ਮੈਂ ਕਿਹਾ ਕਦੋਂ ਤੋਂ?
ਸ਼ਾਇਦ ਮਤਲਬ ਅਗਸਤ ਚ ਆਵਾਂਗਾ ਸ਼ਾਇਦ
ਅੱਛਾ-ਅੱਛਾ, ਤੇ ਸਿਲੇਬਸ ਜਿਹੜਾ ਰਹਿ ਜੇਗਾ ਫੇਰ ਉਹ ਕਿ ਕਿਵੇਂ ਕਰਾਣਗੇ।
ਜਿਹੜਾ ਸਿਲੇਬਸ ਰਹਿ ਜੇਗਾ, ਕੋਈ ਨੀ ਕਰ ਲਾਗੇ ਕਵਰ, ਜਿਹੜੇ ਦੂਜੇ ਬੈਚ ਚ ਬੱਚੇ ਬਹਿੰਦੇ ਨੇ ਨਾ, ਉਹ ਹੋ ਜਾਂਦਾ ਫਿਰ ਕਲੀਅਰ ਸਭ, ਕਰਾ ਦਿੰਦੇ ਨੇ ਉਹ ਵੈਸੇ, ਹਾਂ ਔਨਲਾਈਨ ਐਪ ਵੀ ਦਿੰਦੇ ਨੇ ਨਾ ਉਨਾਂ ਲਈ
ਹਾਂ ਔਨਲਾਈਨ ਐਪ ਵੀ ਦਿੰਦੇ ਨੇ ਹਾਂ, ਤੇ ਪਿਛਲੇ ਲੈਕਚਰ ਵਗੈਰਾ ਸਾਰੇ ਹੋ ਜਾਂਦੇ ਨੇ ਉਹਦੇ
ਹਾਂਜੀ-ਹਾਂਜੀ, ਉਹਦੇ ਵਿੱਚ ਦੇਖ ਲਓ ਤੇ ਪਿਛਲਾ ਸਭ ਕਲੀਅਰ ਹੋ ਜਾਂਦਾ।
ਅੱਛਾ-ਅੱਛਾ, ਪਰ ਮੈਂ ਵੀ ਇੱਕ ਡੇਢ ਮੈਨੂੰ ਵੀ ਡੇਢ ਮਹੀਨਾ ਹੋ ਗਿਆ ਹੁਣ ਗਿਆ ਨੀ ਮੈਂ,
ਅੱਛਾ, ਤੇ ਔਨਲਾਈਨ ਬੈਚ ਅਟੈਂਡ ਕਰ ਦਿਓ ਫਿਰ,
ਨਹੀਂ ਮੈਂ ਅਟੈਂਡ ਨੀ ਕਰ ਰਿਹਾ ਕੁਛ ਵੀ ਨੀ ਕਰ ਰਿਹਾ ਮੈਂ। ਹਾਂ ਮੈਂ ਡੇਢ ਮਹੀਨਾ ਹੋ ਗਿਆ ਬਿਲਕੁਲ ਵੀ ਨੀ ਗਿਆ ਇੱਕ ਦਿਨ ਵੀ ਨੀ ਗਿਆ
ਅੱਛਾ ਤੇ ਉਹ ਕਹਿਣ ਨੀ ਰਹੇ ਕੁਛ,
ਮੈਂ ਕਹਿ ਰਹੇ ਨੇ ਕਾੱਲ ਵਗੈਰਾ ਆ ਰਹੀਆ ਨੇ ਬਸ। ਰੋਜ਼ ਮੈਂ ਕਹਿੰਦਾ ਕੱਲ ਚੱਲਦਾ, ਕੱਲ ਚੱਲਦਾ। ਹੁਣ ਦੇਖੋ ਮੈਂ ਦੇਖਦਾ ਇੱਕ ਦੋ ਦਿਨ ਚ ਹੋਰ,
ਅੱਛਾ, ਮੈਂ ਸੁਣਿਆ ਸੀ ਉਹਨਾਂ ਨੇ ਗਲੂ ਗਰੁੱਪ ਚੋਂ ਵੀ ਲੈਫਟ ਕਰਤਾ ਫਿਰ ਬੱਚਿਆਂ ਨੂੰ।
ਨਹੀਂ ਮੈਨੂੰ ਤੇ ਕਿੱਥੋਂ ਐਡ ਰੋਜ਼ ਆ ਰਹੇ ਨੇ ਪੀਡੇ ਵਗੈਰਾ
ਅੱਛਾ, ਤੇ ਮਤਲਬ ਜਿਹੜੇ ਬੱਚੇ ਅਟੈਂਡ ਨਹੀਂ ਕਰ ਰਹੇ ਨਾ ਕਲਾਸਿਸ, ਵਗੈਰਾ ਉਹਨਾਂ ਨੂੰ ਗਰੁੱਪ ਚ ਰਿਮੂਵ ਕਰਤਾ ਸੀ ਉਹਨਾਂ ਨੇ।
ਅੱਛਾ-ਅੱਛਾ, ਨੲੀ ਮੇਰੇ ਕੋਲ ਤੇ ਫੋਨ ਆਏ ਸੀ ਇੱਕ ਦੋ ਇੱਕ ਹਫ਼ਤੇ ਪਹਿਲਾਂ ਤੇ ਮੈਂ ਉਹਨਾਂ ਨੂੰ ਕਿਹਾ ਸੀ ਆ ਜਾਗਾ ਮੰਡੇ ਤੋਂ। ਤੇ ਮੰਡੇ ਵੀ ਨੀ, ਕਿਹਾ ਮੈਂ ਫਿਰ ਹਾਂ, ਤੇ ਹੁਣ ਫੋਨ ਆਉਣਾ ਵੀ ਬੰਦ ਹੋ ਹੋ ਗਿਆ ਵੈਸੇ ਤੇ ਉਹਨਾਂ ਦਾ।
ਅੱਛਾ-ਅੱਛਾ।
ਹਾਂ। ਮੈਨੂੰ ਬੜੀ ਵੈਸੇ ਵੀ ਕਨਫਿਊਜਨ ਵਗੈਰਾ ਤੇ ਥੋੜਾ ਨਾ ਪ੍ਰੈਸ਼ਰ ਜਿਹਾ ਲੱਗਦਾ ਹੈ ਕਿ ਮਤਲਬ ਅਕੈਡਮਿਕ ਗਿਆ। ਟੀਚਰਾਂ ਨੇ ਕੁਛ ਕਰਾਇਆ ਉਹ ਆਇਆ ਨੀ ਸਮਝ ਤੇ ਥੋੜਾ ਪ੍ਰੈਸ਼ਰ ਟਾਈਪ ਲੱਗਦਾ ਮੈਨੂੰ।
ਹਾਂਜੀ-ਹਾਂਜੀ ਐ,
ਹਾਂ। ਥੋੜਾ ਮਦਦ ਮਤਲਬ ਹਜੇ ਤੇ ਹਾਫੀਜ਼ ਗਈ ਹੋਈ ਹੈ।
ਹੂੰ-ਹੂੰ।
ਤੇ ਮੈਂ ਮਤਲਬ ਅਜੇ ਇਹੀ ਹਾਂ ਕਿ ਜਾਵਾ ਕਿ ਨਾ ਜਾਵਾ। ਮਤਲਬ ਛੱਡਣ, ਨਹੀਂ ਮੈਂ ਨਾ ਲਾਈਫ ਟਾਈਮ ਵਾਲਾ ਕੀਤਾ ਹੋਇਆ।
ਅੱਛਾ ਲਾਈਫ ਟਾਈਮ ਵਾਲਾ ਬਾਰਾਂ ਹਜ਼ਾਰ
ਹਾਂ ਹਾਂ ਲਾਈਫ ਟਾਈਮ ਵਾਲਾ ਕੀਤਾ ਹੋਇਆ ਮੈਂ। ਅੱਛਾ-ਅੱਛਾ।
ਹਾਂ ਇੱਕ ਦਿਨ ਦਿੱਤੀ ਸੀ ਡੈਮੋ ਕਲਾਸ ਤੇ ਉੱਥੇ ਸਭ ਮੈਂ ਪਤਾ ਕਰਕੇ ਆਇਆ ਸੀ। ਫੇਰ ਮੈਂ ਗਿਆ ਸੀ ਆਈ ਸੀ ਐਸ ਅਕੈਡਮੀ ਜਿਹੜੀ ਹੈਗੀ ਹੈ ਨਾ। ਉੱਥੇ ਗਿਆ ਸੀ, ਦੋ ਦਿਨ ਦੀ ਟਰਾਇਲ ਕਲਾਸਿਸ ਲਗਾਈ ਸੀ ਮੈਂ ਉੱਥੇ। ਨਈ-ਨਈ ਏਥੇ ਹੀ ਹੈਗੀ ਏ ਇਹ ਜਿਹੜਾ, ਕਿਹੜਾ ਬੈਂਕ ਏ ਐ ਐੱਚ ਡੀ ਐਫ ਸੀ ਬੈਂਕ ਨੀ ਹੈਗਾ ਕ ਜਿਹੜਾ।
ਬੱਸ ਸਟੈਂਡ,
ਹਾਂਜੀ-ਹਾਂਜੀ ਬੱਸ ਸਟੈਂਡ ਦੀ ਸਾਈਡ। ਹੁ, ਉੱਥੇ ਆਈ ਸੀ ਐਸ ਦੀ ਬ੍ਰਾਂਚ ਹੈਗੀ ਐ ਨਾ।
ਉੱਥੇ ਵੀ ਸਿਸਟਮ।
ਹਾਂ‌। ਬਿਲਕੁਲ ਹੈਗਾ। ਸਾਲ ਦਾ ਵੀ ਹੈਗਾ, ਲਾਈਫ ਟਾਈਮ ਦਾ ਵੀ ਹੈਗਾ।
ਕਿਸੇ ਉਤੇ
ਕਿ ਕਹਿ ਰਏ ਓ?
ਲਾਈਫ਼ ਟਾਈਮ ਕਿੰਨੇ ਦਾ ਸੀ ਉੱਥੇ?
ਲਾਈਫ ਟਾਈਮ ਸ਼ਾਇਦ, ਨੌ-ਨੌ ਹਜ਼ਾਰ ਦਾ ਸੀ। ਅੱਠ
ਅੱਛਾ, ਟੀਚਰ ਨੂ ਪਈ ਸੀ ਉੱਥੇ?
ਨਹੀਂ ਵਧੀਆ ਪੜਾਦੀ ਏ ਬਬੀਤਾ ਮੈਡਮ ਜਿਹੜੀ ਹੈਗੀ ਆ ਨਾ ਵਧੀਆ ਕਰਦੇ ਨੇ, ਉ, ਹਮ। ਬੌਤ ਵਧੀਆ ਹੈਗੇਆ, ਪਰ ਬੈਸਟ ਜਿਹੜੀ ਹੈਗੀ ਆ ਨਾ ਓ ਰਾਧਾ -ਕ੍ਰਿਸ਼ਨ ਏ। ਕਿਉਂਕਿ ਮੈਂ ਉੱਥੇ ਐ ਦੇਖਿਆ ਨਾ
ਅਅ।
ਕਿਉਂਕਿ ਓਨਾ ਜਿਹੜੀ ਐਪ ਹੁੰਦੀ ਹੈ ਨਾ ਉਹਦੇ ਚ ਪੜਾੱਦੇ ਨੇ ਕਿਉਂਕਿ ਉਹ ਬ੍ਰਾਂਚ ਚ ਹੈਗੀ ਐ ਜਿਹੜੀ ਲਾਈਵ ਕਲਾਸ ਹੁੰਦੀ ਐ ਨਾ ਉਹ ਲਾਈਵ ਕਲਾਸ ਟੀਚਰਾਂ ਸਮਝਾ ਦੇਦੀਆਂ ਨੇ। ਹਾਂ ਤੇ ਬ੍ਰਾਂਚ ਚ, ਸਮਝ ਵੀ ਨੀ ਆੱਦਾ ਕੋਈ ਡਾਊਟ ਹੋਵੇ ਨਾ ਬੱਚੇ ਨੂੰ ਤੇ ਫੇਰ ਡਾਇਰੈਕਟਲੀ ਅਸੀਂ ਕੋਇਸ਼ਨ ਪੁੱਟ ਨਹੀਂ ਕਰ ਸਕਦੇ।
ਜਿਹੜਾ ਕਹਿ ਰਹੇਓ ਤੁਸੀਂ ਆਈ ਸੀ ਏਫ।
ਹਾਂ- ਹਾਂ। ਹਮ, ਤੇ ਰਾਧਾ- ਕ੍ਰਿਸ਼ਨ ਬੈਸਟ ਐ ਵੈਸੇ। ਉੱਥੇ ਹੀ ਆਵਾਂਗਾ ਮੈਂ ਸ਼ਾਇਦ ਜੁਲਾਈ ਯਾ ਅਗਸਤ ਦੀ ਐਂਡ 'ਚ। ਹਮ, ਹੋਰ ਤੁਸੀਂ ਦੱਸੋ ਤੁਸੀਂ ਕਦੋਂ ਜਾਣਾ ਫੇਰ ਅਕੈਡਮੀ ਵਗੈਰਾ?
ਦੇਖਦਾ ਮੈਂ ਨਾ, ਐਕਚੁਲੀ ਕਨਫਿਊਜਨ ਚ ਹੀ ਫਸਿਆ ਹੋਇਆ ਕਿ ਜਾਵਾਂ ਨਾ ਜਾਵਾਂ।
ਕਿਉਂ ਜਾਓ ਤੁਸੀਂ ਪੈਸੇ ਦਿੱਤੇ ਹੋਏ ਨੇ?
ਪੈਸੇ ਦਿੱਤੇ ਤੇ ਹੋਏ ਨੇ ਪਰ, ਮਤਲਬ ਉਹੀ ਨਾ ਮਤਲਬ ਪੈਸੇ ਦੇ ਡੇਢ ਢ ਮਹੀਨਾ ਹੋ ਗਿਆ ਹੁਣ ਗਿਆ ਨੀ ਮੈਂ। ਤੇ ਇੱਕ ਤੇ ਉਹਦਾ ਵੀ ਐ ਕਿ ਮੈਡਮਾਂ ਵਗੈਰਾ ਬੋਲਣਗੇ, ਬੋਲਣ ਦਾ ਤੇ ਚੱਲ ਕੋਈ ਗੱਲ ਨੀ।
ਨਹੀਂ -ਨਹੀਂ ਮੈਡਮਾਂ ਤਾਂ ਬੋਲਣਗੀਆਂ, ਕੋਈ ਨੀ ਤੁਸੀਂ ਪੈਸੇ ਵਗੈਰਾ ਦਿੱਤੇ ਹੋਏ ਨੇ।
ਹਾਂ-ਹਾਂ।
ਤੇ ਤੁਸੀਂ ਪੂਰੀ ਫੀਸ ਦਿੱਤੀ ਹੋਈ ਐ?
ਨਹੀਂ ਮੇਰੇ ਰਹਿ ਗਏ ਨੇ ਇੱਕ- ਦੋ ਹਜ਼ਾਰ ਰੁਪਏ ਰਹਿ ਗਏ ਨੇ ਬਸ।
ਅੱਛਾ-ਅੱਛਾ। ਚਲੋ ਕੋਈ ਗੱਲ ਨਹੀਂ ਚਲੇ ਜਾਇਓ ਤੁਸੀਂ ਹੁਣ ਤਾਂ ਠੀਕ ਓ ਤੁਸੀਂ?
ਹਾਂ ਹੁਣ ਤੇ ਠੀਕ ਆ ਮੈਂ ਬਸ, ਕਨਫਿਊਜਨ ਚ ਫਸਿਆ ਵਾ ਕਿ ਜਾਵਾਂ ਨਾ ਜਾਵਾਂ?
ਨਈ-ਨਈ ਚਲੇ ਜਾਇਓ।
ਤੇ ਕੋਈ ਨੀ ਦੇਖਨਾ ਮੈਂ।
ਹਮ, ਤੇ ਹੋਰ ਦੱਸੋ? ਕੋਲੇਜ ਵਗੈਰਾ ਕਦੋਂ ਸਟਾਰਟ ਹੋਣੇ ਨੇ ਫੇਰ? ਕੋਲੇਜ ਵਗੈਰਾ ਕਦੋਂ ਸਟਾਰਟ ਹੋਣੇ ਨੇ ਫੇਰ, ਹੈਂ?
ਅਗਸਤ ਤੋਂ ਹੋਣੇ ਨੇ ਸਟਾਰਟ, ਅਗਸਤ
ਅੱਛਾ ਅਗਸਤ। ਅੱਛਾ-ਅੱਛਾ। ਕਿਹੜਾ ਕੋਲੇਜ ਹੈਗੇ?
ਕੀ ਕਹਿ ਰਹੇ ਓ?
ਏਸ਼ੀਅਨ ਕੋਲੇਜ ਏ ਏਸ਼ੀਆ।
ਅੱਛਾ- ਅੱਛਾ-ਅੱਛਾ ਠੀਕ ਅ ਠੀਕ ਅੱਛਾ-ਅੱਛਾ- ਅੱਛਾ ਠੀਕ ਹੈ, ਠੀਕ ਹੈ, ਠੀਕ ਅੱਛਾ ਤੁਸੀਂ ਤੇ ਐਲ ਐਲ ਬੀ ਕਰਨੀ ਹੈ ਨਾ?
ਹਾਂ ਬੀ-ਏ ਅਲ-ਅਲ-ਬੀ।
ਹਮ ਹਮ ਚਲੋ ਵਧੀਆ ਗੱਲ ਫੇਰ ਤੇ
ਉਥੇ ਕਰਾਏ ਸੀ ਤੇ ਉਹਦਾ ਵੀ ਸਟਾਰਟ ਏ ਤਾ ਮੈਂ ਸੋਚ ਰਯਾ ਸੀ ਕਿ ਮਤਲਬ ਦੋਵੇਂ ਪਾਸੇ ਨਾ ਪ੍ਰੈਸ਼ਰ ਜਿਹਾ ਹੋਜੇਗਾ ਇੱਕ ਤੇ ਮਤਲਬ ਕੋਲੇਜ ਐਲ ਐਲ ਬੀ ਦਾ ਵੀ ਹੋ ਜੇਗਾ।
ਹਾਂ -ਹਾਂ
ਫਿਰ ਉਥੋਂ ਅਕੈਡਮੀ ਦਾ ਵੀ ਹੋਜੇਗਾ ਦੇਖਨੇ ਆ ਹੁਣ ਆਪਾਂ ਅੱਗੇ
ਹਮ ਅ ਤੇ ਹੈ
ਕਿਉਂਕਿ ਸਟਾਰਟਿੰਗ ਤੋਂ ਸੀ ਤੇ ਨੀ ਮੇਰਾ ਕੁਛ ਵੀ ਮਤਲਬ ਗੌਰਮੈਂਟ ਜੋਬ ਦਾ।
ਹਮ
ਕਿ ਮਤਲਬ ਕੁਛ ਕਰਨੀ ਗੌਰਮੈਂਟ ਜੋਬ ਸਟਾਰਟ
ਤੇ ਫੇਰ ਤੁਸੀਂ ਅਗਰ ਤੁਸੀਂ ਕੋਲੇਜ ਜਾਓਗੇ ਫਿਰ ਅਕੈਡਮੀ ਵਗੈਰਾ ਕਿੱਦਾਂ ਜੁਆਇਨ ਕਰੋਗੇ?
ਓਹੀ ਚੱਕਰ ਪੈ ਰਿਹਾ ਨਾ ਚਲੋ ਉਹ ਤੇ ਦੇਖ ਲਾਂਗੇ ਵੈਸੇ ਤੇ ਮਤਲਬ ਕੋਲੇਜ ਚ ਮਤਲਬ ਹੈ ਜਾਣਕਾਰੀ ਵਗੈਰਾ ਮੈਂ ਦੋ ਤੋਂ ਪੰਜ ਓਦਾ
ਅੱਛਾ ਫੇਰ ਤਾਂ ਤੁਸੀਂ ਆਰਾਮ ਨਾਲ ਜਾ ਸਕਦੇ ਓ।
ਹਾਂ ਹਾਂ
ਈਵਨਿੰਗ ਟਾਈਮ ਹੈਗਾ ਨਾ ਤਾਡੇ ਤੇ
ਹਾਂ
ਹਮ ਹ ਮੋਰਨਿੰਗ ਵਾਲਿਆਂ ਨੂੰ ਦਿੱਕਤ ਆਂਦੀ ਏ।
ਦਿੱਕਤ ਆਦੀ ਏ ਤਾਂ ਹੀ ਤੇ ਮੈਂ ਏਹ ਕਰਵਾਏ ਸੀ ਦੂਜੀ ਗੱਲ ਧਰ ਐਡਵੋਕੇਟ ਨੇ ਫੇਰ ਉਹਨਾਂ ਦਾ ਵੀ ਕੰਮ ਹੁੰਦਾ ਹੈ ਇੱਥੇ ਕੋਰਟ ਵਗੈਰਾ ਦਾ। ਤੇ ਸਾਰਾ ਦਿਨ ਓ ਸਾਮਨਾ ਪੈਂਦਾ ਹਾਂ ਕੀ ਚੀਜ਼ ਨਈ ਨਈ ਕੀ ਮਤਲਬ ਐਡਵੋਕੇਟ ਪਾਪਾ?
ਹਮ ਹ
ਹਾਂ-ਹਾਂ ਪ੍ਰਾਈਵੇਟ ਨੇ ਐਡਵੋਕੇਟ
ਅੱਛਾ ਅੱਛਾ ਕਿਹੜੇ ਕੋਟ ਇੱਥੇ ਹੀ ਹੈਗੇ
ਹਾਂ ਡਿਸਟ੍ਰਿਕਟ ਜਗਾਦਰੀ ਚ ਯਮੁਨਾਾਨਗਰ ਵਾਲੀ ਹਾਂ। ਹਾਂ ਬਾਕੀ ਸੀਟ ਵਗੈਰਾ ਆਪਾਂ ਜਗਾਦਰੀ ਵੀ ਲਾਈ ਹੋਈ ਏ ਛਛਰੋਲੀ ਵਗੈਰਾ ਵੀ ਲਾਈ ਹੋਈ ਏ।
ਅੱਛਾ-ਅੱਛਾ-ਅੱਛਾ
ਹਾਂ ਤੇ ਬਸ ਐ ਰੀ ਸਟਾਰਟਿੰਗ ਤੋਂ ਕਿ ਲੋ ਵਗੈਰਾ ਦਾ। ਬਾਕੀ, ਗ ਗੌਰਮੈਂਟ ਵਾਲਾ ਤੇ ਬਸ
ਤੇ ਫਾਦਰ ਸਾਬ ਨੂੰ ਪੁੱਛਿਆ ਤੁਸੀਂ ਆਪਣਾ ਸੈਲਰੀ ਵਗੈਰਾ ਵਧੀਆ ਨੇ ਉੱਥੇ?
ਕੋਲ ਇਥੇ ਅਹ ਕੀ ਕਹਿੰਦੇ ਨੇ ਕੋਰਟ ਚ?
ਹਮ ਹ
ਨਈ ਕੋਰਟ ਚ ਪ੍ਰਾਈਵੇਟ ਦੀ ਓਦਾਂ ਸੈਲਰੀ ਵਗੈਰਾ ਨੀ ਹੈ ਨਾ
ਅੱਛਾ
ਹਾਂ ਸੈਲਰੀ ਤੇ ਉਨਾਂ ਦੀ ਓ ਵੇ ਜਿਵੇਂ ਸਰਕਾਰੀ ਵਕੀਲ ਨੇ ਸਰਕਾਰੀ ਸੈਲਰੀ ਓ। ਪ੍ਰਾਈਵੇਟ ਦੇ ਤਾਂ ਆਪਨਾ ਇਹ ਹੈ ਕਿ ਜਿੰਨੇ ਕੇਸ ਪੜ੍ਹੋਗੇ ਜਿੰਨਾ ਕੋਰਟ ਦਾ ਕੰਮ ਕਰੋਗੇ ਓਨੇ ਪੈਸੇ ਨੇ।
ਹਾਂਜੀ ਏਹ ਤੇ ਹੈ।
ਹਾਂ ਏਥੇ ਕੋਈ ਮਤਲਬ ਫਿਕਸਡ ਸੈਲਰੀ ਨੀ ਏ।
ਹਮ ਹਮ
ਜੋ ਵੀ ਹੈ ਮਤਲਬ ਕੰਮ ਦੇ ਹਿਸਾਬ ਨਾਲ ਹ। ਕਰਤਾ ਤੇ ਦਸ ਲੱਖ ਦਾ ਕੰਮ ਕਰ ਨੀ ਹੋਇਆ ਤੇ ਇੱਕ ਰੁਪਏ ਦਾ ਨੀ ਹੋਇਆ ਹਾਂ - ਹਾਂ।
ਹਾਂਜੀ ਇਹ ਤਾਂ ਹੈ, ਚਲੋ ਮੈਨੂੰ ਪਿੱਛੇ ਸੇ ਨਾ ਕੌਲ ਆ ਰਿਹਾ ਕਿਸੇ ਦਾ, ਮੈਂ ਉਹ ਨਾ। ਅਟੈਂਡ ਕਰਦਾ ਵਾਂ ਤਾਨੂੰ ਮੈਂ ਬਾਅਦ ਚ ਕਰਦਾ ਵਾਂ ਕੋਲ ਠੀਕ ਹੈ ਜੀ ਸਤਿ ਸ੍ਰੀ ਆਕਾਲ।
ਸ਼ ਸੀ੍ ਕਾਲ।